ਹੈਲੋ
ਜੇ
ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਠੀਕ ਠਾਕ ਜੀ
ਠੀਕ ਠੀਕ ਵੀਰ ਜੀ ਬਸ ਬੈਠੇ ਰਹੇ ਸੀ ਤੇ ਯਾਦ ਆ ਗ ਮੈਨੂੰ ਤੁਹਾਡੀ
ਧੰਨ ਭਗ ਸਾਡੇ ਤੁਸੀਂ ਯਾਦ ਕੀਤਾ
ਹਾਂਜੀ ਹਾਂਜੀ ਪਾਗ ਤੇ ਸਾਡੇ ਜੀ ਤੁਹਾਨੂੰ ਯਾਦ ਕਰਦੇ ਵੀ ਸੀ ਮੈਂ ਕਿਹਾ ਭਾਈ ਸਾਹਿਬ ਸਾਡੇ ਗੁਰਦੁਆਰੇ ਸਾਹਿਬ ਜਾਣਦੇ ਹੋ ਤੁਸੀਂ ਭਾਈ ਸਾਹਿਬ ਜੀ
ਹਾਂਜੀ ਗੁਰਦੁਆਰੇ ਹੀ ਜਾਈਦਾ ਹਾਂਜੀ ਹਾਂਜੀ ਤੁਹਾਡੇ ਤੋਂ ਵੀ ਬੜੀ ਕਿਰਪਾ ਹੈ ਜੀ ਤੁਸੀਂ ਵੀ ਸੇਵਾ ਬੜੀ
ਨਹੀਂ ਜੀ ਨਹੀਂ ਨਹੀਂ ਤੁਸੀਂ ਗ਼ਲਤ ਕਰ ਰਹੇ ਹੋ ਵੀਰ ਜੀ ਇਸਤੇ ਕੁਛ ਵੀ ਨੀ ਆ ਤੁਥਹਾਡੇ ਚਨਾ ਦੀ ਤੂਟ ਵੀ ਨੀ ਆਵੇ
ਨਹੀਂ ਨਹੀਂ ਨਹੀਂ ਮਹਾਰਾਜ ਕਿਰਪਾ ਕਰਨ ਬੜੀ ਕਿਰਪਾ ਤੁਹਾਡੇ
ਹਾਂਜੀ ਹਾਂਜੀ ਮੈਨੂੰ ਮੈਂ ਨਹੀਂ ਨਹੀਂ ਜੀ ਨਹੀਂ ਜੀ ਕੁਛ ਵੀ ਨਹੀਂ ਜੀ ਅਸੀਂ ਤਾਂ ਕੁਛ ਵੀ ਨੀ ਆ ਤੁਸੀਂ ਇੰਝੇ ਦਿੰਦੇ ਪਏ ਸਾਨੂੰ ਹੋਰ ਦੱਸੋ ਤੁਸੀਂ ਥੋੜਾ ਹਾਲ ਚਾਲ ਕੀ ਹੈ ਵੀਰ ਜੀ ਅੱਛਾ ਅੱਛਾ ਘਰ ਸਭ ਠੀਕ ਨੇ ਬੱਚੇ ਬਜ਼ੁਰਗ ਸਭ ਠੀਕ ਨੇ
ਹਾਂਜੀ ਸਭ ਠੀਕ ਠਾਕ
ਅੱਛਾ ਅੱਛਾ ਅੱਛਾ ਹੋਰ ਵੀਰ ਸੀ ਰੋਟੀ ਰੋਟੀ ਠਾਂਦੀ ਤੁਸੀਂ
ਬਸ਼ ਬਣ ਰਹੀ ਹੁਣੇ ਥੋੜ੍ਹੀ ਦੇਰ ਤੱਕ ਪਰਛਾਦਾ ਛੱਕ ਦਿਆ ਹਾਂ। ਹਾਂਜੀ-ਹਾਂਜੀ, ਅਸੀਂ ਗਏ ਤੇ ਸੀ, ਹਜ਼ੂਰ ਸਾਹਿਬ ਯਾਤਰਾ ਤੇ ਗਏ ਸੀ ਦਰਸ਼ਨ ਮੇਲੇ ਕੀਤੇ ਉੱਥੇ, ਬੜੀ ਕਿਰਪਾ ਹੋ ਰਹੀ ਹੈ, ਹਾਂਜੀ-ਹਾਂਜੀ।
ਅੱਛਾ, ਹਜ਼ੂਰ ਸਾਹਿਬ ਦੂਰ, ਬੜੀ
ਹਾਂਜੀ-ਹਾਂਜੀ, ਉੱਨੀ ਸੌ ਕਿਲੋਮੀਟਰ ਸਾਡੇ ਤੋਂ।
ਅੱਛਾ-ਅੱਛਾ, ਕਾਫ਼ੀ ਦੂਰ ਏ ਫਿਰ ਤੇ ਹੈ ਨਾ।
ਹਾਂਜੀ, ਅੰਬਾਲੇ ਤੋਂ ਸਿੱਚੜੇ ਆ। ਫਿਰ ਦਿੱਲੀ, ਦਿੱਲੀਓਂ ਲੰਗਰ ਮਿਲਿਆ ਉੱਥੇ ਪ੍ਰਸ਼ਾਦਾ ਛਕਿਆ ਬੜੀ ਸੇਵਾ ਕਰਦੀ ਦਿਲ ਦੀ ਸੰਗਤ। ਹਾਂਜੀ-ਹਾਂਜੀ ਫਿਰ ਉਸੀ ਰੂਟ ਤੋਂ ਫਿਰ, ਆਗਰਾ ਮਥੁਰਾ, ਗਵਾਲੀਅਰ ਵੀ ਆ। ਦ ਹਾਂਜੀ-ਹਾਂਜੀ, ਗਵਾਲੀਅਰ ਤੋਂ ਫਿਰ ਅੱਗੇ, ਭੋਪਾਲ ਖੰਡਵਾ। ਮੜਮੜ, ਹਾਂਜੀ- ਹਾਂਜੀ।
ਅਸੀਂ ਗਏ ਸੀ ਬੜੀ ਪਹਿਲੇ ਗਏ ਸੀ ਤੇ ਇਹਨਾਂ ਧਿਆਨ ਅਣ ਨੀ ਅ ਹੁਣ ਥੋੜਾ ਨਾ, ਤੇ ਹੁਣ ਮੈਂ ਤੁਹਾਡੇ ਕੋਲ ਸੁਣ ਰਹੀ ਹਾਂ ਬੜਾ ਅੱਛਾ ਲੱਗ ਰਿਹਾ ਮੈਨੂੰ।
ਨਹੀਂ ਜੀ ਬਹੁਤ ਵਧੀਆ ਸਥਾਨ ਹੈ, ਇੱਕ ਵਾਰ ਜਾਣਾ ਚਾਹੀਦਾ ਦਰਸ਼ਨ ਮੇਲੇ। ਕਰਨੇ ਚਾਹੀਦੇ ਨੇ ਆਪਣੇ ਸਥਾਨਾਂ ਤੇ। ਕਿਉਂਕਿ ਮਹਾਰਾਜ ਉੱਥੇ ਰਹਿਣ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ, ਆਪਣਾ ਅੰਤਲਾ, ਮਹਾਰਾਜ ਦਾ ਉਥੇ ਈ ਸੀ।
ਅੱਛਾ- ਅੱਛਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹਾਂਜੀ- ਹਾਂਜੀ।
ਹਾਂਜੀ- ਹਾਂਜੀ, ਬੜੇ ਅਸਥਾਨ ਬਣੇ ਦੇ ਨੇ ਉੱਥੇ, ਗੁਰਦੁਆਰਾ ਨਗੀਨਾ ਘਾਟ ਏ।
ਸੀ ਅੰਦਰ ਹੀ ਕਮਰੇ ਸੀ
ਹਾਂਜੀ -ਹਾਂਜੀ, ਇਹ ਅਸਥਾਨ ਹੈਗਾ ਉੱਥੇ ਘੋੜੇ ਸਮੇਤ ਮਹਾਰਾਜਾ,
ਘੋੜੇ ਸਮੇਤ ਅਲੋਪ ਹੋ ਗਏ ਸੀ ਹਾਂਜੀ ਹਾਂ ਬਾਦ,
ਹਾਂਜੀ, ਬਹੁਤ ਵਧੀਆ ਅਸਥਾਨ ਬਣੇ ਦਿਨ ਤੇ ਸੰਗਤ ਬਹੁਤ ਵਧੀਆ ਬੰਦੇ ਬਹੁਤ ਵਧੀਆ ਓਥੋ ਦੇ।
ਅੱਛਾ ਜੀ ਵਧੀਆ ਹਮ ਹਮ।
ਉੱਥੇ ਜਾਓ ਪਹਿਲੇ ਆਪ ਜੀ ਆਪਣਾ ਦਰਸ਼ਨ ਮੇਲੇ ਕਰੋ ਇੱਕ ਦਿਨ ਇੱਕ ਦਿਨ ਲੋਕਲ ਗੁਰਦੁਆਰੇ ਜਾਓ ਬਹੁਤ ਸੋਹਣੇ ਗੁਰਦੁਆਰੇ ਸ਼ਿਕਾਰ ਘਾਟ ਵੀ ਹੈ ਨਗੀਨਾ ਘਾਟ ਵੀ ਏ
ਅੱਛਾ ਮਤਲਬ ਕਿ ਹਜ਼ੂਰ ਸਾਹਿਬ ਲੋਕਲ ਗੁਰਦੁਆਰੇ ਵੀ ਹਨਾ
ਹਾਂਜੀ ਸ਼ਹਿਰ ਚ ਬਣੇ ਤੇ ਨੇੜੇ ਤੇੜੇ ਹਾਂਜੀ
ਅੱਛਾ
ਉਸਦੇ ਉੱਤੇ ਨਾਨਕ ਚੀਰਾ ਸਾਹਿਬ ਵੀ ਥੋੜਾ ਦੂਰ ਏ
ਅੱਛਾ ਜੀ
ਤੇ ਇੱਕ ਨਾਮਦੇਵ ਜੀ ਦਾ ਮੰਦਿਰ ਬੜਾ ਸੋਹਣਾ ਬਣਿਆ ਜਿਹੜਾ ਉਹਨਾਂ ਨੇ ਆਪਣੀ ਬੰਦਗੀ ਨਾਲ ਘੁਮਾ ਦਿੱਤਾ ਸੀ ਅੱਜ ਵੀ ਘੁੰਮਿਆ ਦਾ ਮੰਦਿਰ ਉਹ
ਹਾਂਜੀ ਹਾਂਜੀ ਜਿਹੜਾ ਉਹ ਕਹਿੰਦੇ ਸੀ ਆ ਭਗਤ ਜੋ ਜੋ ਨਾਮਾ ਹਰ ਉਚ ਰ ਹਨਾ ਹਰ ਗੁਣੂ ਦੇਹ ਰਾਫੀ ਰਹੇ ਹਾਂਜੀ ਹਾਂਜੀ
ਉਹ ਮੰਦਿਰ ਅੱਜ ਤੱਕ ਘੁੰਮਿਆ ਦਾ ਜੀ ਉਹਦਾ ਇਤਿਹਾਸ ਹੈਗਾ ਕਿ ਉਹ ਪਾਂਡੂਆਂ ਨੇ ਬਣਵਾਇਆ ਸੀ ਮੰਦਿਰ ਇੱਕ ਪੱਥਰ ਨੂੰ ਕੱਢ ਕੇ ਬਣਵਾਇਆ ਗਿਆ ਮੰਦਿਰ ਓ
ਅੱਛਾ
ਹਾਂਜੀ ਬਹੁਤ ਵੱਡਾ ਮੰਦਿਰ ਹੈ ਕਾਲਾ ਪੱਥਰ ਹੈਗਾ ਉਹ
ਅੱਛਾ ਜੀ
ਬਣਵਾਇਆ ਸੀ ਉਹਨਾਂ ਨੇ
ਅੱਛਾ ਮੇਰੇ ਖਿਆਲ ਅਸੀਂ ਦਰਸ਼ਨ ਨਹੀਂ ਕੀਤੇ ਉਹਨਾਂ ਦੇ ਨਾ ਸ਼ਾਇਦ ਮੈਂ ਨਹੀਂ ਗਈ ਦੀਆਂ ਹਾਂਜੀ ਅੱਛਾ
ਦੱਸਦੇ ਨਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਤ ਸਥਾਨ ਸੁਹਾਵਾ ਰਾਮ
ਵਾਹ ਰਾਮ ਰਾਜੇ ਵਾਹ ਜ ਵਾਹ ਕਮਾਲ ਐ
ਉਥਾਨ ਭਾਲਿਆ ਲੈ ਤੋੜ ਮੁਖ ਲਾਵਾ ਕਿ ਉਹ ਅਸਥਾਨਾਂ ਦੀ ਸਾਨੂੰ ਤੋੜਣਾ ਨੀ
ਲਾਣੀ ਚਾਹੀਦੀ ਹੈ ਸਹੀ ਕਿਹਾ ਤੁਸੀਂ ਬਿਲਕੁਲ ਹਾਂ ਕਮਾਲ ਐ ਅੱਛਾ ਫੇਰ ਉਹ ਕਿਸ ਕਿਸ ਤਰ੍ਹਾਂ ਮਤਲਬ ਕਿ ਪੱਥਰ ਪਾਂਡਵ ਰਹੇ ਸੀ ਉੱਥੇ
ਨਹੀਂ ਪਾਂਡਵਾਂ ਨੇ ਮੰਦਿਰ ਬਣਵਾਇਆ ਸੀ ਉੱਥੇ ਉਹ ਆਪ ਪੂਜਾ ਕਰਦੇ ਸਨ ਫੇਰ ਉਹ ਦੁਆ ਦਵਾਪਰ ਦੀ ਗੱਲ ਹੈ ਨਾ ਹੁਣ ਕਲਯੁੱਗ ਆ ਗਿਆ ਹਾਂਜੀ ਕਲਯੁੱਗ ਚ ਨਾਮਦੇਵ ਜੀ ਆਏ ਉਹਨਾਂ ਨੇ ਬੰਦਗੀ ਕੀਤੀ ਅੰਕਾਰੀ ਪੰਡਿਤ ਸਾਰੇ ਉਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਤਾ ਕਹਿੰਦੇ ਬਈ ਤੂੰ ਛੋਟੀ ਜਾਤ
ਅੱਛਾ
ਹਾਂ ਕਿ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਔ ਬੜੀ ਬੰਦਗੀ ਕਰਦੇ ਸਨੂੰ ਮਨ ਇੱਧਰ ਦੇ ਪਿਛਲੇ ਜਾ ਪਾਸੇ ਬੈਠ ਕੇ ਫਿਰ ਉਹਨਾਂ ਨੇ ਮਾਹਰਾਜ ਨਾਲ ਗੱਲਾਂ ਕੀਤੀਆਂ।
ਅੱਛਾ!
ਖੇਲਤ ਤੇਰੇ ਦੇਹ ਤੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ। ਹਿਨੜੀ ਜਾਤ ਮੇਰੀ ਜਾਦਮ ਰਾਇਆ ਛਿਪੇ ਕੇ ਜਨਮ ਕਾਹੇ ਕੋ ਆਇਆ ਕਿ ਮਹਾਰਾਜ ਮੈਂ ਤੇ ਹਸ ਦਾ-ਖੇਡਦਾ ਆਇਆ ਸੀ ਤੇਰੇ ਦਰ ਤੇ ਤਿੰਨ ਅਹੰਕਾਰੀ ਪੰਡਤਾਂ ਨੇ ਧੱਕ ਕੇ ਮਾਰ ਕੇ ਮਨੂੰ ਕੱਢ ਦਿੱਤੈ।
ਵਾਹ ਜੀ ਵਾਹ।
ਨੜੀ ਜਾਤ ਤੇ ਮੇਰੀ ਜਾਦਮ ਰਾਇਆ, ਮਹਾਰਾਜ ਮੈਨੂੰ ਛੀਪਾਂ ਕਹਿੰਦੇ ਪੇ ਨੇ।
ਅੱਛਾ ਛੋਟੀ ਜਾਤ ਦਾ ਕਹਿੰਦੇ ਨੇ ਹਾਂ ਮੈਨੂੰ ਜਾਣ ਨੀ ਦਿੱਤਾ ਮੰਦਰ ਇੱਚ।
ਫਿਰ ਮ ਔ ਕੈਂਦੇ ਬਈ ਇਹ ਤੇਰੇ ਕਰਮਾਂ ਕਰਕੇ ਕੋਈ ਤੇਰੇ ਕਰਮ ਹੈਗੇ ਨ, ਕੋਈ ਗੱਲ ਨੀ ਤੂੰ ਜਦੋਂ ਮੇਰੇ ਕੋਲ ਆਏਂਗਾ ਤੇ ਤੈਂਨ ਮੈ ਮੁਕਤੀ ਦੇਵਾਂਗਾ। ਕਹਿੰਦੇ ਨਈ ਮਾਹਰਾਜ ਤੇ ਐਵੇਂ ਨੀ ਇਹਨਾਂ ਨੂੰ ਪਤਾ ਕਿਵੇਂ ਲੱਗੇ ਹੰਕਾਰੀ ਪੰਡਿਤਾਂ ਨੂੰ
ਪਤਾ ਕਿਵੇਂ ਲੱਗੇ? ਅੱਛਾ!
ਤੇ ਮਾਹਰਾਜ ਨੇ ਫੇਰ ਜਿਉਂ-ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕੋ ਦੇਹੁਰਾ ਫਿਰੈ। ਜੋ-ਜੋ ਫਿਰ ਨਾਮ ਜਪਦੇ ਨੇ, ਬੰਦਗੀ ਕਰਦੇ ਨੇ ਮੰਦਰ ਘੁੰਮਦਾ ਪਿਆ ਉਹ।
ਘੁੰਮਿਆ ਰੈਅ।
ਘੁੰਮਿਆ ਦਾ ਐ। ਆਪ, ਆਪ ਦੇਖੋਗੇ ਨਾ ਜਿਵੇਂ ਪੁਰਾਤਨ ਮੰਦਰ ਜਿੰਨੇ ਵੀ ਨੇ ਪੁਰਾਣੇ ਉਹਨਾਂ ਦਾ ਜਿਹੜਾ ਦਵਾਰ ਏ ਪੂਰਬ ਵੱਲ ਹੁੰਦਾ ਐ। ਔਦਾ ਮੇਨ ਦਰਵਾਜਾ
ਮੇਨ ਦਰਵਾਜ਼ਾ ਅੱਛਾ-ਅੱਛਾ, ਅੱਛਾ ਜੀ! ਹਾਂ ਤੇ ਪੂਰਾ ਈ ਘੁੰਮ ਗਿਆ ਨ
ਪੂਰਾ ਬਿਲਕੁਲ ਘੁਮਾ ਦੱਤਾ ਸੀ ਅਹੰਕਾਰੀ
ਅੱਛਾ-ਅੱਛਾ, ਵਾਹ ਜੀ ਵਾਹ। ਮਤਲਬ ਕਿ ਭਗ ਤਾਂ ਦੀ ਚੱਲਦੀ ਸ
ਹਾਂ ਭਗਤਾਂ ਦੀ ਹੁਣ ਵੀ ਚੱਲਦੀ ਏ। ਹਰ ਜੁੱਗ-ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇਹ, ਨਾਮ ਦਿਓ ਮੁਖ ਖਿਲਾਇਆ ਅੰਕਾਰੀਆਂ ਵੱਲ ਪਿੱਠ ਹੋ ਗਈ ਤੇ ਨਾਮ ਦੇ ਜੀਰ ਮੁੱਖ
ਹਾਂ, ਨਾਮ ਤ ਮੁਖ ਲਆ ਕਮਾਲ ਲ ਵੀਰ ਸੀ ਬੜਾ ਸੱਚ ਦੱਸਿਆ ਸਾਨੂੰ ਮਨ ਬੜਾ ਖੁਸ਼ ਹੋ ਗਿਆ, ਹਾਂਜੀ ਹਾਂਜੀ ਹਾਂਜੀ ਸਭ ਠੀਕ ਨੇ ਇਸ ਟਾਈਮ ਬੱਚੇ ਗਏ ਦੇ ਨੇ ਣੇ ਨਾਨੀ ਕੋਲ ਤੇ ਬੱਸਾਂ ਆਸੀਆਂ ਹਾਂਜੀ ਹਾਂਜੀ ਛੁੱਟੀਆਂ ਇਨਾ ਇਸ ਸੀ ਕਰਕੇ
ਚਲੋ ਚੰਗੀ ਗੱਲ ਹੈ। ਜੀ ਬਾਅਜੀ ਅਸੀਂ ਹੋ ਨੀ ਆਏ ਹਾਂ ਗੁਰਦੁਆਰੇ ਤੋਂ ਹੋ ਗਏ ਪੇ ਸੀ ਹਾਂ, ਹਾਂਜੀ ਹਾਂਜੀ, ਹਾਂਜੀ ਹਾਂਜੀ ਡਿਊਟੀ ਚਹੀਦਾ ਸਵੇਰੇ ਸ਼ਾਮ ਨੂੰ
ਅੱਛਾ ਅੱਛਾ ਬਹੁਤ ਵਧੀਆ ਬੜੇ ਕਰਮਾਂ ਲਿਓ ਹਨਾ ਗੁਰੂ ਤੇਗ ਬਹਾਦਰ ਦੇ ਸਥਾਨ ਤੇ ਜਾਂਦੇ ਹੋ ਕਮਾਲ ਹੈ ਤੁਹਾਡੇ ਚ ਦਰਸ਼ਨ ਵੀ ਕਰਨੇ ਬੜੇ ਸੰਜੋਗ ਨਾਲ ਨੇ ਮੇਰੇ ਹਿਸਾਬ ਨਾਲ ਤੇ ਨਹੀਂ ਨਹੀਂ ਨਾ ਤੁਸੀਂ ਕਹਿੰਦੇ ਨਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸਥਾਨ ਸੁ ਆਓ ਤੁਸੀਂ ਉਹਨਾਂ ਦੇ ਡਰ ਤੇ ਜਾਂਣਦੇ ਹੋ ਰੋਜ਼ ਤੇ ਤੁਹਾਡੇ ਵੀ ਤਾਂ ਫੇਰ ਹੋ ਗਏ ਨਾ ਕਮਾਲ ਹਾਂ ਹਾਂ ਇੱਕ ਵਾਰੀ ਸੁਣਿਆ ਸੀ ਮੈਂ ਤੁਹਾਡਾ ਸ਼ਰ ਵਧਣ ਬੜੀ ਪਹਿਲੇ ਬਹੁਤ ਕਮਾਲ ਦਾ ਕਮਾਲ ਤੁਹਾਡੀ ਆਵਾਜ਼ ਬਹੁਤ ਵਧੀਆ
ਬਸ ਜੀ ਬਸ ਕਰ ਲਈਦਾ ਥੋੜਾ ਬਹੁਤ ਕਰ ਲਈਦਾ ਹਾਂ, ਹਾਂ ਸੰਗਤ ਬਹੁਤ ਆਉਂਦੀ ਸੰਗਤ ਬਹੁਤ ਆਉਂਦੀ ਹੈ ਸਵੇਰੇ ਵੀ ਆਉਂਦੀ ਹੈ ਸ਼ਾਮ ਨੂੰ ਵੀ ਸੰਗਤ ਹੁੰਦੀ ਹੈ।
ਅੱਛਾ ਅੱਛਾ
ਵੀ ਜਿਹੜੇ ਡੇਲੀ ਆਉਂਦੇ, ਨੇ ਅੱਜ ਦੇ ਨੀ ਮੈਂ ਅੱਠ, ਨੌ ਸਾਲ, ਤੋਂ ਵੇਖ ਰਿਆ
ਅੱਛਾ, ਅੱਛਾ ਤੁਹਾਨੂੰ ਕਾਫੀ ਟਾਈਮ ਤੋਂ ਤੁਸੀਂ ਕਾਫੀ ਟਾਈਮ ਤੋਂ ਇੱਥੇ ਹੀ ਹੈਗੇ ਹੋ
ਨੌ ਸਾਲ, ਹੋ ਗਏ ਜੀ ਮੈਨ ਕਰਦੇਿਆਂ
ਕਮਾਲ ਹੈ, ਜੀ ਕਮਾਲ ਬਹੁਤ ਵਧੀਆ
ਬੱਸ ਸੇਵਾ ਲੈ ਰਹੇ ਨੇ ਮਹਾਰਾਜ ਜੀ
ਵਾਹਿਗੁਰੂ ਜੀ
ਬਾਣੀ ਵਿਚ ਆਉਂਦਾ ਹੈ ਨਾ, ਉਹ ਮੂਰਖ ਕਾਰੇ ਲਾਈਆ ਸਾਨੂੰ ਮੂਰਖ ਨੂੰ ਹੁਕਮ ਨੂੰ ਕੰਮ ਲਾਇਆ ਮਹਾਰਾਜ ਜੀ ਨੇ
ਕਮਾਲ ਬਾਣੀ ਇਸ ਤਰ੍ਹਾਂ ਹੈ ਮਤਲਬ ਕਿ ਹਰ ਚੀਜ਼ ਦਾ ਸਾਨੂੰ ਪਤਾ ਲੱਗ ਜਾਂਦਾ ਬਾਣੀ ਨਾਲ ਹਰ ਚੀਜ਼ ਦਾ ਜਵਾਬ ਸਾਡੀ ਹਰ ਗੱਲ ਦਾ ਜਵਾਬ ਏ ਬਾਣੀ ਚ ਹਨਾਂ
ਬਾਣੀ ਚ ਹਰ ਗੱਲ ਦਾ ਜਵਾਬ ਹੈਗਾ ਜੀ ਇੱਕ ਜੋ ਅੱਜ ਤੋਂ ਪਹਿਲੇ ਹੋ ਗਈ ਹੈ ਤੇ ਜਿਹੜੀ ਅੱਗੇ ਜਾ ਕੇ
ਹੋਰ ਕਮਾ ਲਏ ਸਤਿਗੁਰੂ ਜੀ ਨੇ ਕਮਾ ਲਏ ਹਨਾ ਅਸੀਂ ਤੇ ਸੋਚ ਵੀ ਨਹੀਂ ਸਕਦੇ, ਹਾਂ
ਹਾਂਜੀ ਹਾਂਜੀ ਬਸ ਜੀ ਫੇਰ ਆ ਗਏ ਸੀ ਫਿਰ ਉੱਥੋਂ ਦਰਸ਼ਨ ਮੇਲੇ ਕਰਕੇ ਹਜ਼ੂੂਰ ਸਾਹਿਬ ਤੋਂ
ਅੱਛਾ
ਹਾਂਜੀ ਥਕਾਵਟ ਤੇ ਹੋ ਜਾਂਦੀ ਤੁਹਾਨੂੰ ਪਤਾ ਹੀ ਏ
ਹਾਂਜੀ ਹਾਂਜੀ ਸਫ਼ਰ ਲੰਬਾ ਸਫ਼ਰ ਮਤਲਬ ਕੀ ਦੋ ਦਿਨ ਲੱਗ ਜਾਂਦੇ ਹੋਣਗੇ
ਹਾਂਜੀ ਦੋ ਦਿਨ ਜਾਂਦਿਆ ਲੱਗਦੇ ਨੇ ਦਿਨ ਦੋ ਦਿਨ ਆਦਿਆ ਲੱਗਦੇ ਦਿਨ ਚਾਰ
ਚਾਰ ਦਿਨ ਲੱਗਦੇ ਹਾਂਜੀ ਹਾਂਜੀ ਮਤਲਬ ਕਿ ਪੂਰਾ ਟੋਟਲ ਆ ਅੱਠ ਦਿਨ ਦਾ ਬਣਾ ਕੇ ਚੱਲਣਾ ਚਾਹੀਦਾ ਆਪਾਂ ਨੂੰ ਹਾਂ ਅੱਠ ਦਿਨ ਦਾ ਟੂਰ ਬਣਾ ਕੇ ਚੱਲੋ ਤੇ ਮਤਲਬ ਕਿ ਦੋ ਦਿਨ ਉੱਥੇ ਰਹੇ ਵੀ ਸਹੀ ਹੈ ਆਰਾਮ ਨਾਲ ਸਾਰੇ ਦਰਸ਼ਨ ਦੂਰਸ਼ਨ ਕਰੀਏ ਗੁਰਦੁਆਰੇ ਸਾਹਿਬ
ਹਾਂਜੀ ਹਾਂਜੀ ਬਹੁਤ ਵਧੀਆ ਜੀ ਅਰੇਂਜਮੈਂਟ ਬਹੁਤ ਵਧੀਆ ਜੀ ਹਾਂਜੀ ਉੱਥੇ ਰਹਿਣ ਦਾ ਲੰਗਰ ਪਾਣੀ ਦਾ ਨਾ ਜੀ ਨਾ ਬਹੁਤ ਕਮਰੇ ਬਣੇ ਦੇ ਨੇ ਉੱਥੇ ਬਾਬਾ ਨਿਧਾਨ ਸਿੰਘ ਦਾ ਸਥਾਨ ਹੈ ਹਾਂਜੀ ਹਾਂਜੀ ਬਹੁਤ ਮਹਿੰਗਾ ਵੀ ਨਹੀਂ ਮਾਇਆ ਬਸ ਨਾ ਮਾਤਰ ਹੀ ਏ
ਨਾ ਮਾਤਰ ਪਰ ਸਾਡੇ ਚ ਲੋਕਾਂ ਚ ਹੈ ਵੀ ਬੜੀ ਹੈ ਨਾ ਸਿੱਖਾਂ ਚ ਬੜੀ ਸੇਵਾ ਭਾਵਨਾ ਕਈ ਬੈਠੇ ਨੇ ਵੱਡੇ ਵੱਡੇ ਦਾਤੇ ਹਨਾ ਕਈ ਦਾਤੇ ਬੈਠੇ ਨੇ ਸੇਵਾ ਕਰਨ ਵਾਲੇ ਤੇ ਪਈ ਜਾ ਕੇ ਖਾਲੀ ਆਨੰਦ ਹੀ ਮਾਣਦੇ ਆ
ਹਾਂਜੀ ਹਾਂਜੀ ਇਹ ਗੁਰੂ ਨਾਨਕ ਸਾਹਿਬ ਨੇ ਵੀਹ ਰੁਪਏ ਦਾ ਲੰਗਰ ਚਲਾਇਆ ਸੀ ਤੇ ਉਹ ਅੱਜ ਤੱਕ ਚੱਲ ਰਿਹਾ ਏ
ਚੱਲ ਰਿਹਾ ਅੱਜ ਤੱਕ ਕਮਾਲ ਏ ਹਨਾ
ਪੁੱਛਿਆ ਕਿ ਅਗਰ ਮਹਾਰਾਜ ਚਾਲੀ ਰੁਪਏ ਦਾ ਚਲਾਦੇ ਨੇ ਤਾਂ ਫਿਰ ਕੀ ਹੁੰਦਾ ਫੇਰ ਮੈਂ ਕਿਹਾ ਕੋਈ
ਸਹੀ ਗੱਲ ਏ ਬਿਲਕੁਲ ਸਹੀ ਕਿਹਾ ਤੁਸੀਂ ਬਿਲਕੁਲ ਕੋਈ ਕੰਮ ਨਾ ਕਰਦਾ
ਹਾਂ ਏਹ ਤੇ ਮਹਾਰਾਜ ਨੇ ਵੀਹ ਰੁਪਏ ਦਾ ਲੰਗਰ ਚਲਾ ਜਿਹੜਾ ਮੁੱਕ ਦਾ ਨਹੀਂ ਅਜੇ
ਮੁੱਕਦਾ ਹੀ ਨਹੀਂ ਪਿਆ ਰੱਜ ਰਜ ਕੇ ਸੰਗਤ ਆਂਦੀ ਏ ਖਾਂਦੀ ਹੋਰ ਕਈ ਆਂਦੀ ਹਨਾ ਕਈ ਦੂਰੋਂ ਦੂਰੋਂ ਆਉਂਦੇ ਨੇ ਹਾਂਜੀ ਜੀ ਹਾਂਜੀ ਤੇ ਗੁਰਦੁਰਿਆਂ ਆਸਤੇ ਹੈ ਹੀ ਆ ਆਪਣੇ ਕੋਈ ਔਖਾ ਨੀ ਆਂਦਾ ਉੱਥੋਂ ਦੀ ਜਿਹੜੇ ਮਰਜ਼ੀ ਗੁਰਦੁਆਰੇ ਚਲਾ ਜਾਏ ਬੰਦਾ
ਸਾਹਿਬ ਮਹਾਰਾਜ ਨੇ ਤਾਂਇਓ ਲਵਾਇਆ ਸੀ ਕਿ ਦੂਰੋਂ ਵੇਖ ਜਾਏ ਬੰਦੇ ਨੂੰ ਕੀ ਇਹ ਨਿਸ਼ਾਨ ਸਾਹਿਬ ਵੇਖ ਰਹੇ ਏ ਕਿ ਇੱਥੇ ਖਾਣ ਨੂੰ ਵੀ ਮਿਲੇਗਾ ਰਹਿਣ ਨੂੰ ਵੀ ਮਿਲੇਗਾ ਸਿਰ ਢੱਕਣ ਨੂੰ ਵੀ ਮਿਲੇਗਾ
ਬਿਲਕੁਲ ਸਹੀ ਗੱਲ ਠੀਕ ਹੈ ਵੀਰ ਜੀ ਓਕੇ ਜੀ
ਅੱਛਾ ਜੀ ਸਤਿ ਸ੍ਰੀ ਅਕਾਲ ਜੀ